ਹਾਂਜੀ ਅ ਸ਼ਿਕਾ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਹੈ
ਹਾਂਜੀ ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਹੋਰ ਹੋਰ ਸੁਣਾੋ ਬੱਚੇ ਪਾਸ ਹੋ ਗਏ ਤੁਹਾਡੇ ਸੁਣਿਆ
ਹਾਂਜੀ ਬੱਚੇ ਸਾਰੇ ਪਾਸ ਹੋ ਗਏ ਹਾਂਜੀ
ਅੱਛਾ ਹੋਰ ਕਿਹੜੀ ਕਿਹੜੀ ਕਲਾਸ ਵਿਚ ਆ ਗਏ
ਬੱਚੇ ਮੁੰਡਾ ਮੇਰਾ ਨਾਈਨਥ ਵਿੱਚ ਆ ਗਿਆ ਕੁੜੀ ਨੇ ਮੇਰੀ ਬਾਰ੍ਹਵੀਂ ਦੇ ਪੇਪਰ ਦਿੱਤੇ ਹੈ
ਅੱਛਾ! ਹੁਣ ਜ ਰਿਜਲਟ ਤੇ ਆ
ਹਾਂਜੀ ਬਾਰਵੀਂ ਦੀ ਹਾਂਜੀ ਉਹਦਾ ਰਿਜ਼ਲਟ ਆ ਗਿਆ ਨਾਈਨਟੀ ਟੂ ਪਰਸੈਂਟ ਰਿਜ਼ਲਟ ਰਿਹਾ ਉਹਦਾ
ਅੱਛਾ ਚਲੋ ਬਹੁਤ ਬਹੁਤ ਵਧਾਈਆਂ ਹੋਣ
ਹਾਂਜੀ ਹਾਂਜੀ ਤੁਹਾਨੂੰ ਵੀ ਹੀ ਹਾਂਜੀ ਬਸ ਬੱਚੇ ਦੀ ਮਿਹਨਤ ਕੀਤੀ ਹੈ ਸਾਲ ਪੜ੍ਹਦੀ ਮ ਕਿਹਾ ਬੱਚੇ ਨੇ ਸਾਲ ਭਰ ਮਿਹਨਤ ਕੀਤੀ ਉਹਦੀ ਸੈਫਲ ਹੋ ਗਈ ਮਿਹਨਤ
ਬਿਲਕੁਲ ਜੀ ਬਿਲਕੁਲ ਜੀ ਇਹ ਤੇ ਹੁੰਦਾ ਹੀ ਆ ਬੱਚੇ ਮਿਹਨਤ ਅੱਜ ਕੱਲ੍ਹ ਤੁਹਾਨੂੰ ਪਤਾ ਕਿੰਨੀ ਮਹਿੰਗਾਈ ਹੈ, ਫੀਸਾਂ ਕਿੰਨੀਆਂ ਹੋਰ ਬੱਚਿਆਂ ਦੇ ਬੱਚਿਆਂ ਦੀ ਟਿਊਸ਼ਨ ਦੀਆਂ ਹਣ ਤੁਸੀਂ ਆਪ ਪਣਉਂਦੇ ਹੋਗੇ ਤੁਸੀਂ ਦੇਖੋ ਕਿੰਨੀ ਫੀਸ ਜਾਂਦੀ ਹੈ ਬੱਚਿਆਂ ਦੀ
ਬਿਲਕੁਲ ਜਿੰਨੀ ਸਕੂਲ ਦੀ ਫੀਸ ਹੈ ਓਨੀ ਬੱਚੇ ਦੀ ਟਿਊਸ਼ਨ ਦੀ ਫੀਸ ਹੈ ਬਰਾਬਰ
ਕਨਵੈਂਸ ਵੀ ਲਗਾਈ ਹੋਏਗੀ ਕਨਵੈਸ ਵੀ ਕਿਤੇ
ਬਿਲਕੁਲ ਬੱਚੇ ਦੀ ਕਨਵੈਨਸ ਵੀ ਲਗਾਈ ਹੋਈ ਹੈ ਹਾਂਜੀ ਹਾਂਜੀ ਸਕੂਲ ਲ ਵੀ ਕਨਵੈਨਸ ਲਗਾਈ ਹੋਈ ਹੈ ਬੱਚਾ ਟਿਊ ਵੀ ਜਾਏਗਾ ਉਹ ਵੀ ਦੂਰ ਆ ਦੇ ਲਈ ਵੀ ਕਵਨਸ ਚਾਹੀਦੀ ਹੈ
ਅੱਛਾ ਦੂਰ ਜਾਂਦੇ ਟਊਸ਼ਨ
ਹਾਂਜੀ ਬੱਚੇ ਇੰਦਰਾਪੁਰਮ ਜਾਂਦੀ ਹੈ ਉੱਥੇ ਥੋੜ੍ਹਾ ਦੂਰੀ ਹੀ ਜਾਂਦੀ ਹੈ
ਅੱਛਾ ਜੀ
ਹਾਂਜੀ ਹਾਂਜੀ
ਕਿਹੜੇ ਕਿਹੜੇ ਸਬਜੈਕਟ ਦੀ ਲਗਾਈਏ ਟਿਊਸ਼ਨ ਦੀ
ਹਮ ਮੈਥ ਥੋੜ੍ਹਾ ਕਮਜ਼ੋਰ ਆ ਉਹਦਾ ਮੈਥ ਕਰਵਾਉਦੀ ਹੈ ਮੈਥ ਕਰਨ ਜਾਂਦੀ ਸੀਗੀ ਹਾਂਜੀ ਬਾਕੀ ਆਪੇ ਕਰ ਲੈਂਦੀ ਹੈ ਓਨਲਾਈਨ ਪੜ੍ਹਾ ਪੜ੍ਹ ਲੈਂਦੀ ਹੈ
ਓਨਲਾਈਨ ਵੀ ਤੁਸੀਂ ਓਥੇ ਹੀ ਫੀਸ ਭਰੀ ਆ
ਹਾਂਜੀ ਔਨਲਾਈਨ ਬੱਚਿਆਂ ਨੂੰ ਅੱਜ ਕੱਲ ਬਹੁਤ ਮਿਲ ਜਾਂਦਾ ਪੜ੍ਹਨ ਲਈ ਬੱਚੇ ਆਪਣਾ ਉੱਥੋਂ ਕੋਈ ਕੋਰਸ ਲੈ ਲੈਂਦੇ ਨੇ ਆਪਣਾ ਔਨਲਾਈਨ ਖ਼ਰੀਦ ਲੈਂਦੇ ਆਪਣਾ ਘਰ ਬੈਠ ਕੇ ਪੜ੍ਹਦੇ ਰਹਿੰਦੇ ਹੈ
ਹਮ ਹੂੰ ਹੂੰ ਤੇ ਟੂਸ਼ਨ ਪਾਈ ਹੋਈ ਹੈਾ
ਹਾਂਜੀ ਹਾਂਜੀ
ਫੀਸਲ ਤੇ ਪੇ ਦੇ ਹੈ ਪਤਾ ਹੀ ਸਾਲ ਦੀ ਹੈ ਕਿ ਕਿੰਨੀ ਹੈ ਤਿੰਨ ਚਾਰ ਹਜ਼ਾਰ ਰੁਪਆ ਸਾਲ ਦੀ
ਹਾਂਜੀ ਹਾਂਜੀ ਹਾਂਜੀ ਹਾਂਜੀ
ਪੜਾਉਂਦੇ ਨੇ ਬੱਚਿਆਂ ਨੂੰ
ਬਿਲਕੁਲ
ਹ ਹੋਰ ਮੈਂ ਵੀ ਉਹਦੀ ਟਊਸ਼ਨ ਲਗਾਈਏ ਸਾਇੰਸ ਮੈਥ ਔਰ ਐਸ ਐੱਸ ਟੀ
ਲਗਾਉਣੀ ਪੈਂਦੀ ਹੈ ਬੱਚਿਆਂ ਦੀ ਇਨੀਿਕ ਤੇ ਟਿਊਸ਼ਨ ਲਗਾਉਣੀ ਪੈਂਦੀ ਹੈ
ਹਮ ਉਹ ਵੀ ਪੈ ਤੁਹਾਨੂੰ ਪਤਾ ਕਿੰਨੀ ਮਹਿੰਗਾਈ ਹੈ ਤੇ ਹੁਣ ਇੱਕ ਇੱਕ ਸਬਜੈਕਟ ਦੇ ਪਤਾ ਕਿੰਨੇ ਪੈਸੇ ਲੱਗਦੇ ਨੇ ਇਹਨਾਂ ਦੇ ਪੰਦਰਾਂ ਸੌ ਰੁਪਇਆ ਹਾਂ ਰ ਪੰਦਰਾਂ ਸੌ ਰੁਪਇਆ ਇੱਕ ਸਬਜੈਕਟ ਤੋਂ
ਬਿਲਕੁਲ ਉਹ ਕਲਾਸ ਦੇ ਹਿਸਾਬ ਨਾਲ ਲੈਂਦੇ ਆ ਨਾ ਕਿ ਤੁਹਾਡਾ ਬੱਚਾ ਕਿਹੜਡੀ ਕਲਾਸ ਦੇ ਵਿੱਚ ਹੈ ਵੱਡੀ ਕਲਾਸ ਉਹਦੇ ਪੈਸੇ ਜ਼ਿਆਦਾ ਹੋਰ ਦੋ ਹਜ਼ਾਰ ਰੁਪਏ ਪਰ ਸਬਜੈਕਟ ਦੇ ਹਿਸਾਬ ਨਾਲ ਪੱਚੀ ਸੌ ਰੁਪਏ ਦੇ ਹਿਸਾਬ ਨਾਲ
ਹਹ ਅੱਛਾ ਤੁਹਾਡੀ ਫੇਿਰ ਤੇ ਵੱਡੀ ਕਲਾਸ ਹੈ ਤਾਂ ਉਹਦਾ ਤਾਂ ਫਿਰ ਜ਼ਿਆਦਾ ਪੈਸੇ ਲੱਗਦੇ ਨੇ ਮੇਰਾ ਧਿਆਨ ਤਸਵਂ ਛਾਇ
ਮੈਂ ਉਹ ਵੀ ਦੱਸਵ ਨਾ ਬਾਰਵੀਂ ਦੇ ਵਿੱਚ ਤਾਂ ਪੱਚੀ ਸੌ ਦਿੰਦੀ ਰਹੀ ਉਹਦੇ ਇੱਕ ਸਬਜੈਕਟ ਦਾ
ਅੱਛਾ ਅੱਛਾ
ਹਮ ਜਿੱਦਾਂ ਸਕੂਲ ਦੀ ਕੁਆਟਰਲੀ ਫੀਸ ਜਾਂਦੀ ਹੈ ਏਦਾਂ ਹੀਣ ਟਿਊਸ਼ਨ ਵਾਲੇ ਵੀ ਲੈਣ ਲੱਗੇਏ ਹੈ
ਹਾਂ ਉਹ ਤੇ ਆ ਹੀ ਆ ਅੱਛਾ ਨਹੀਂ ਨ ਆਨ ਐ ਤੇ ਨਹੀਂੀ ਆ ਮੇਰਾ ਹਰ ਮਹੀਨੇ ਜਾਂਦੀ ਹੈ ਉਹਦੇ ਤੇ ਹਰ ਮਹੀਨੇ ਦਿੰਦੀ ਆ ਦੇਖੋ ਇਕੱਠੇ ਵੀ ਕੱਨੇ ਤੇ ਔਖੇ ਲੱਗਦੇ ਨੇ
ਬਿਲਕੁਲ ਕੀ ਕੀਤਾ ਜਾ ਹੁਣ ਕੱਢੇ ਪੈਣਗੇ
ਬੱਚੇੁ ਨਾ ਹੁ ਬੱਚੇ ਪੜ੍ਹਨ ਤੇ ਬਹੁਤ ਅੱਛਾ ਹੈ ਨਾ ਆਪੇ ਵੀ ਪੜ੍ਹ ਲੈਣ ਇਹਨਾਂ ਫਿਰ ਟਊਸ਼ਨਾਂ ਪੜ੍ਹ ਕੇ ਆਉਂਦੇ ਨੇ ਘਰ ਪੜ੍ਹਦੇ ਕੋਈ ਨੀ ਇਹ ਵੀ ਤੇ ਹੈ ਨਾ ਉਹ ਫੇਿਰ ਉਹਨਾਂ ਨੂੰ ਫੋਨ ਤੇ ਵੀ ਚਾਹੀਦਾ
ਕਰ ਜਾਂਦੇ ਆ ਕੁੜੀਆਂ ਤੋਂ ਥੋੜ੍ਹਾ ਕਰ ਲੈਂਦੀਆਂ ਨੇ ਆਪਣਾ ਉਹਨਾਂ ਨੂੰ ਪਤਾ ਕਿ ਪੜ੍ਹਨਾ ਲਿਖਣਾ ਹਾਂਜੀ ਸਾਡੇ ਵਾਲੀ ਤਾਂ ਕੁੱਝ ਜ਼ਿਆਦਾ ਹੀ ਆਪਣੇ ਫਿਊਚਰ ਨੂੰ ਲੈ ਕੇ ਜ਼ਿਆਦਾ ਹੀ ਸੋਚ
ਸਮਝਦਾਰ ਹੈ ਕੀ ਹੈ
ਬਹੁਤ ਮਿਹਨਤ ਕਰਦੀ ਉਹ ਤਾਂ
ਅ ਮਿਹਨਤ ਕੀਤੀ ਤਾਂ ਹੀ ਕਹਿ ਰਹੇ ਹੋ ਤੁਸੀਂ ਨ
ਬਿਲਕੁਲ ਬਿਲਕੁਲ ਨਨ ਪਰਸੈਂਟ ਲੈ ਕੇ ਆਈ ਹਜੇ ਤਾਂ ਪਰ ਰ ਹੀ ਸੀਗੀ ਘੱਟ ਆ ਮੇਰਾ ਨੰਬਰ ਮੇਰੇ ਹੋਰ ਆਉਣੇ ਸੀਗੇ ਮੈਂ ਕਿਹਾ ਨਹੀਂ ਬੇਟਾ ਬਹੁਤ ਹੈ
ਬਹੁਤ ਨੇ ਤੁਾਨੂੰ ਦਰ ਲਾਸਾ ਦਿਓ ਬ ਸਭ ਬਹੁਤ ਅੱਛੇ ਜਿੰਨਾਂ ਦੇ ਤੇ ਪਾਸਿੰਗ ਨੰਬਰ ਆਉਂਦੇ ਨੇ ਉਹ ਵੀ ਖੁਸ਼ ਸੋਜ ਸ਼ੁਕਰ ਹੈ ਪਾਸ ਹੋ ਗਏ ਹੈਂ ਤੇ ਤੇ ਫਸਟ ਫਸਟ ਨੰਬਰ ਦੇ ਹੈਗੇ ਨੇ ਇਹਦੇ ਫਸਟ ਆਈਏ ਦਾ ਮਤਲਬ ਉਹ
ਇੰਗਲਿਸ਼ ਵਿੱਚ ਨਾਈਨਟੀ ਏਟ ਨੰਬਰ ਲੈ ਕੇ ਇਹ ਸੌ ਦੇ ਵਿੱਚੋਂ
ਅੱਛਾ
ਹਾਂਜੀ ਤਾਂ ਵੀ ਰੋੜ ਸੀ ਵੀ ਮੇਰੇ ਦੋ ਨੰਬਰ ਕਿੱਥੇ ਕੱਢ ਗਏ ਮੇਰੇ ਪੂਰੇ ਆਉਣੇ ਸੀਗੇ ਮੇਰੇ ਪੂਰੇ ਹਣੇ ਸੀਗੇ
ਤਨੂੰ ਬਦਾ ਨਾ ਬੱਚੇ ਨੂੰ ਹੁੰਦਾ ਤੇ ਮੈਂ ਬਹੁਤ ਮਿਹਨਤ ਕੀਤੀ ਹੈ ਤੇ ਮੈਨੂੰ ਪੂਰੇ ਨੰਬਰ ਇਹ ਵੀ ਪੂਰੇ ਨੇ ਉਹ ਕੋ ਬੇਟਾ ਪੂਰੇ ਨੰਬਰ ਨੇ ਹੈ
ਬਥੇਰਾ ਸਮਝਾਈਦਾ ਬੱਚੇ ਨੂੰ ਬਸ ਉਹੀਓ ਕਹਿੰਦੀ ਹੈ ਇੰਗਲਿਸ਼ ਟ ਥੜਾ ਕਰਦੀ ਹੈ ਇੰਗਿਸ਼ ਵੀ ਬਹੁਤ ਅੱਛੀ ਅੱਛੀ ਹੈਦੀ ਬਹੁਤ ਅੱਛਾ ਕਰਦੀ ਇੰਗਲਿਸ਼ ਦੇ ਵਿੱਚ ਪੜ੍ਹਦੀ ਵੀ ਨਹੀਂ ਬਗੈਰ ਪੜ੍ਹੇ ਪੇਪਰ ਦੇ ਆਦੇ ਤਾਂ ਵੀ ਅ ਹਾਂਜੀ ਹਾਂਜੀ ਹਾਂਜੀ ਹਾਂਜੀ
ਤੇ ਇਹਨਾਂ ਨੂੰ ਗੋਡ ਗਿਫਟ ਮਿਲਿਆ ਹੋਇਆ ਬੱਚਿਆਂ ਨੂੰ ਜਦ ਇਤ ਸ ਬਦਾ ਹਨਾ ਅੱਜ ਕੱਲ ਦੇ ਬੱਚੇ ਕਿੱਥੇ ਸਮਝਦੇ ਨੇ ਚਲੋ ਬੇਟੇ ਜਿਹੜੇ ਨੇ ਤੇ ਹਾਂ ਸ਼ੁਕਰ ਵਾਹਿਗੁਰੂ ਦਾ ਤੁਸੀਂ ਪਰਮਾਤਮਾ ਦਾ ਸ਼ ਸੁ ਕਰੇ ਮਹਾਰਾਜ ਤੇਰਾ ਬੱਚੇ ਸਹੀ ਰਸਤੇ ਚੱਲਣ ਅੱਛੀ ਗੱਲ ਹੈ ਹਨਾ ਪਲ ਅੱਜ ਕੱਲ ਤੁਸੀਂ ਦੇਖੋ ਮੋਲ ਚੰਗਾ ਨੀ ਹੈ ਡਰ ਲੱਗ ਰਹਿੰਦਾ ਉਹ ਕੁੜੀਏ ਦਾ ਮਾਮਲਾ ਹਨਾ
ਬਿਲਕੁਲ
ਤੇ ਫਿਰ ਤੁਸੀਂ ਆਪ ਹੀ ਜਾਂਦੇ ਹੋਗੇ ਨਾ ਹਾਂਜੀ
ਮੈਂ ਕਿਹਾ ਬੱਚੇ ਦਾ ਪਤਾ ਨੀ ਲੱਗਦਾ ਕਿਹੜੇ ਵੇੇ ਬੱਚੇ ਗਲਤ ਸੰਗਤੀ ਚ ਪੈ ਜਾਂਦੇ ਨੇ ਬਟ
ਤੇ ਆਪ ਆਪ ਜਾਂਦੇ ਹੋ ਛੂ ਨਾ
ਬਸ ਸ਼ਾਮ ਵੇਲੇ ਜਦੋਂ ਥੋੜਾ ਹਨੇਰਾ ਹੋ ਜਾਂਦਾ ਤਾਂ ਆਪ ਜਾ ਕੇ ਲੈ ਹੀਦਾ ਨਹੀਂ ਤਾਂ ਬੱਚੇ ਆਪ ਹੀ ਆ ਜਾਂਦੇ ਹੈ ਇੱਕ ਬੱਚਾ ਹੋਰ ਜਾਂਦਾ ਹੈ ਨਾਲ ਦੋਨੋ ਕੁੜੀਆਂ ਇਕੱਠੀਆਂ ਚਲੇ ਜਾਂਦੀਆਂ ਨੇ
ਕਿਤੇ ਸਕੂਟੀ ਤੇ ਜਾਂਦੀਆਂ
ਨਹੀਂ ਕਦੀ ਸਕੂਟੀ ਤੇ ਚਲੇ ਜਾਂਦੀਆਂ ਨੇ ਕਦੀ ਆਪਣਾ ਰਿਕਸ਼ਾ ਲੈ ਕੇ ਚਲੇ ਜਾਂਦੀਆਂ ਨੇ
ਤੇ ਮੈਨੂੰ ਭੇਜ ਦਿਓ ਡਰ ਲੱਦਾ ਥੋੜਾ ਜਹਾ
ਹ ਫਿਰ ਵੀ ਸਕੂਟੀ ਤੇ ਆਉਂਦਾ ਚੱਲ ਕੋਲ ਹੈ ਦੂਰ ਨਹੀਂ ਹੈ ਨਾ ਥੋੜਾ ਨਾਲ ਹੀ ਹ ਦਸ ਪੰਦਰਾਂ ਮਿੰਟ ਲੱਗਦਾ ਹੀ ਨੇ ਜਾਣ ਤੇ ਹ ਹ
ਹੋਰ
ਹੋਰ ਹੋਰ ਸੁਣਾਓ ਬੱਚੀ ਤੇ ਮੇਰੇ ਬੱਚੇ ਵੀ ਪੜਨ ਦੀ ਵੱਡਾ ਤੇ ਸਹੀ ਹੈ ਛੋਟਾ ਜਿਹੜਾ ਨਾ ਥੋੜਾ ਨੱਟ ਖੱਟ ਜਿਹਾ ਹੈਗਾ ਛੋਟਾ ਜਿਹੜਾ ਮੈਂ ਅੱਠਵੀਂ ਚ ਆਇਆ ਅੱਠਵੀਂ ਪੜ੍ਹੇ ਤੇ ਬਹੁਤ ਅ ਅੱਛਾ ਬੱਚਾ ਹੈ ਨਹੀਂ ਪੜ੍ਹਦਾ ਬਸ ਉਤਨਾ ਹੀ ਪੜ੍ਹਨਾ ਜਿੰਨਾ ਉਹਨੂੰ ਲੋੜ ਆ ਬਸ ਉਓਹੀ ਕਰੀਏ ਕੰਮ ਉਹ ਤੇ ਗੱਲ ਹੈਤਾ ਤੁਹਾਨੂੰ ਪਤਾ ਹੈ ਨਾ ਕੁੜੀਆਂ ਤੇ ਬਹੁਤ ਅੱਛੀਆਂ ਸਮਝਦਾਰ ਹੁੰਦੀਆਂ ਨੇ ਇਹ ਬੱਚੇ ਜਿਹੜੇ ਮੁੰਡੇ ਨੇ ਨਾ ਇਹ ਬੜੇਨਾ
ਮੇਰਾ ਸਮਝਦਾਰ ਹੁਣਦਾ ਸ ਜਾ ਆ ਗਿਆ ਨਾ ਸਵੇਰੇ ਉੱਠ ਗਿਆ ਅੱਜ ਹਾਂ ਦਸਵੀਂ ਚ ਆ ਹਾਂ ਹੁਣ ਉਹਨੂੰ ਡਬਲ ਪੜ੍ਹਾਈ ਹੋ ਗਈ ਹੈ ਉਹ ਵੀ ਖਿਜ ਦਾ ਅਗਰ ਜ਼ਿਆਦਾ ਪੜ੍ਹਨਾ ਪੈ
ਬਿਲਕੁਲ
ਦੂਸਰੀ ਜਗ੍ਹਾ ਨੂੰ ਦੇਖੋ ਅ ਉਹ ਉਹਦੇ ਚ ਵੀ ਲੈਪ ਟੋਪੀ ' ਵੀ ਉਹ ਔਨਲਾਈਨ ਕਲਾਸਾਂ ਲੈਂਦਾ ਫਿਰ ਟਿਊਸ਼ਨ ਜਾਂਦਾ ਹੈ ਟਿਊਸ਼ਨ ਦਸਵੀਂ ਦਾ ਜਿਹੜੇ ਨਾ ਟਿਊਸ਼ਨਾਂ ਆਲੇ ਪੜ੍ਹਾਣਗੇ। ਨੀਚ ਵੀ ਪਾ ਦਿੱਤਾ।
ਹੂੰ- ਹੂੰ -ਹੂੰ- ਹੂੰ।
ਜਿਹੜਾ ਨੀ ਪੜ੍ਹਾਈ ਕਰਦੇ ਬੱਚਿਆਂ ਦੀ ਉਹਨਾਂ ਦੀ ਪੜ੍ਹਾਈ ਅਲੱਗ ਐਲ ਏਨ ਈ ਕੀ ਇਹ ਮੈਨੂੰ ਤਾਂ ਆਉਂਦਾ ਹੀ ਨਹੀਂ ਐ। ਐਲ ਏਨ ਏ ਹੈ ਨੀ ਇੱਥੇ ਗੁਰਦੁਆਰਾ ਹੈ ਸਾਡਾ ਕੋਲ ਐ ਨਾ ਉਧਰ
ਹਾਂਜੀ - ਹਾਂਜੀ- ਹਾਂਜੀ ਅੱਛਾ ਜੀ ਅੱਛਾ ਜੀ।
ਹੁਣ ਬਾਹਰੋਂ ਬੱਚੇ ਆਉਂਦੇ ਨੇ ਕੋਈ ਮੋਢਾ ਤੋਂ ਆ ਰਿਹਾ ਕੋਈ ਰਜੋਰੀ ਤੋਂ ਆਉਂਦਾ ਪਿਆ ਤੇ ਮੇਰਾ ਤੇ ਨਾਲ ਹੀ ਹੈਗਾ ਹਾਂ ਉਹ ਸਾਲ ਦੀ ਫੀਸ ਇਕੱਠੀ ਦਿੰਦੇ ਓ
ਇਓ ਸਿਸਟਮ ਹੋ ਗਿਆ ਅੱਜ ਕੱਲ ਬੱਚਿਆਂ ਦੀ ਫੀਸ ਬਿਲਕੁੱਲ -ਬਿਲਕੁੱਲ-ਬਿਲਕੁੱਲ। ਕੁੱਲ -ਬਿਲਕੁਲ
ਆ ਹੁਣ ਹਾਂ ਹੁਣ ਦਿੱਤੀ ਐ ਦੋ ਮਹੀਨੇ ਓ ਕਹਿੰਦੇ ਲੇਟ ਆਇਆ ਤੂੰ।
ਹੂੰ।
ਪੜ੍ਹਾਈ ਜਿਹੜੀ ਹੋ ਚੁੱਕੀ ਉਹ ਕਰਾਨਗੇ ਦਸਵੀਂ ਦਾ ਥੋੜ੍ਹੀ ਉਹ ਪੜ੍ਹਾਈ ਵੱਡੀ ਐਕਸਟਰਾ ਪੜ੍ਹ ਪੜ੍ਹਾਈ ਕਰਾਨਗੇ ਉੱਥੇ
ਜੀ।
ਦਸਵੀਂ ਦਾ ਹੁਣ ਟੁਸ਼ਨ ਅਲੱਗ ਲੱਗੀ ਦਸਵੀਂ ਦੀ ਉਹ ਉੱਧਰ ਜਾ ਕੇ ਪੜ੍ਹਦਾ ਫਿਰ ਕੁੱਛ ਆਪਣਾ ਔਨਲਾਈਨ ਵੀ ਕਰਦਾ ਐ
ਬਸ ਦਸਵੀਂ ਚ ਤਾਂ ਬਾਰਵੀਂ ਚ ਜਿੰਨੀ ਬੱਚੀ ਨੂੰ ਮਿਹਨਤ ਕਰਨੀ ਪੈਂਦੀ ਏ
ਸਾਰਾ ਟਾਈਮ ਉਹਦਾ ਇਸ ਤਾਈ ਹੁਣ ਸਕੂਲ ਛੁੱਟੀਆਂ ਥੋੜ੍ਹੀ ਹੋਈਆਂ ਉਹਦੀਆਂ ਉ ਤੇ ਸਕੂਲ ਗਿਆ ਹੋਇਆ ਸਵੇਰੇ ਸੱਤ- ਅੱਠ ਵਜੇ ਆ ਜਾਂਦੀ ਏ ਬਸ ਉਹਦੀ
ਹਾਂਜੀ ਦਸਵੀਂ ਬਾਰਵੀਂ ਦੇ ਬੱਚਿਆਂ ਨੂੰ ਛੁੱਟੀਆਂ ਨੀ ਪੈਂਦੀਆਂ।
ਨਹੀਂ ਪਈਆਂ, ਉਹ ਤਾਂ ਹੀ ਕੀਤਾ ਕਿ ਬਈ ਛੋਟਾ ਭਰਾ। ਮੇਰਾ ਘਰ ਹੈ, ਉਹ ਅੱਠਵੀਂ ਚ ਹੈ ਤੇ ਉਹਦੀਆਂ ਹੋਈਆ। ਉਹ ਵੀ ਕਿਉਂ ਨੀ ਜਾ ਰਿਹਾ, ਮੈਂ ਕਿਹਾ ਉਹ ਅਗਲੇ ਸਾਲ ਫਿਰ ਉਹਦੀਆ ਕਲਾਸਾ ਹੋਣਗੀਆਂ ਨੌਵੀਂ ਚ ਆ ਜਾਏਗਾ। ਤੇ ਫੇਰ ਫਿਰ ਤੇ ਉਹਨੇ ਵੀ ਪੜ੍ਹਨਾ ਹਾਲੇ, ਹੁਣ ਤੇ ਚਲੋ ਉਹਦੀਆਂ ਛੁੱਟੀਆਂ ਨੇ। ਉਹਨੂੰ ਤਾਂ ਜਮਾ ਪੈਂਦੀ ਹੈ, ਉਹ ਵੀ ਟਿਊਸ਼ਨ ਜਾਂਦਾ ਹੈ। ਜੀ ਮੈਡਮ ਕੋਲੋਂ। ਜਿੱਥੇ ਉਹ ਜਾਂਦਾ, ਉਹੀਏ ਪਿੱਛੇ। ਆਪੇ ਚਲਾ ਜਾਂਦਾ। ਪਹਿਲੇ ਮਾਂ ਜਾਂਦੀ ਸੀ, ਥੋੜਾ ਹੁਣ ਆਪੇ ਹੀ ਚਲਾ ਜਾਂਦਾ। ਹੋਰ ਜੀ ਹੋਰ, ਹੁਣ ਅਗਲੇ ਸਾਲ ਉਹਦੀ ਦੀ ਪੜ੍ਹਾਈ ਹੋ ਗਈ। ਜਾਣਏ। ਹੋਰ ਸੁਣਾਓ ਤੁਸੀਂ ਹਾਂ, ਬਸ ਉਹ ਨੌਵੀਂ ਚ ਆ, ਅੱਠਵੀਂ ਚ ਆ, ਇੱਕ ਦਸਵੀਂ ਚ ਆ।
ਹਾਂਜੀ, ਬਸ ਉਹ ਵੀ ਹੁਣ ਹਾਂਜੀ, ਚਲੋ ਜੀ ਓ ਕੇ ਜੀ ਸਤਿ
ਸਤਿ ਸ੍ਰੀ ਅਕਾਲ ਜੀ, ਫੇਰ ਤੁਹਾਨੂੰ ਮਿਲਦੇ ਹਾਂ ਅਸੀਂ। ਚੰਗਾ ਜੀ, ਸਤਿ ਸ੍ਰੀ ਅਕਾਲ। ਹਾਂ।
ਵੇਲ ਪੱਤਿਆਂ ਦੀਆਂ।